ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ?
ਵਧੀਆ ਜੀ ਵਧੀਆ, ਤੁਸੀਂ ਦੱਸੋ? ਹੋਰ ਕੀ ਕਰਦੇ?
ਬੱਸ ਵੇ ਬੈਠੇ ਸੀ ਹਲੇੇ, ਬਾਹਰ ਘੁੰਮ ਕੇ ਆਏ ਸੀ। ਤੇ ਹੁਣ ਆ ਕੇ ਬੈਠੇ ਸੀ ਬਸ।
ਅੱਛਾ, ਅੱਛਾ ਹਾਂਜੀ ਹੋਰ ਚਾਹ ਚੂ ਪੀਲੀ?
ਹਾਂਜੀ ਚਾਹ, ਚਾਹ ਨੀਂ ਨਈਂ ਮੈਂ ਚਾਹ ਨੀਂ ਪੀਂਦੀ, ਬਹੁਤ ਘੱਟ।
ਅੱ ਅੱਛਾ ਤੇ ਕੀ ਪੀਂਦੇ ਹੋ?
ਬਸ ਹੁਣ ਰੋਟੀ ਖਾਵਾਂਗੇ। ਮੈਂ ਕੁਛ ਨੀਂ ਦੁੱਧ ਦੁੱਧ ਪੀਂਦੇ ਆਂ ਜਾਂ ਫਿਰ ਕੌਫੀ-ਕੂਫੀ, ਜੇ ਠੰਡ ਹੋਵੇ।
ਅੱਛਾ ਅੱਛਾ, ਅੱਛਾ।
ਹਾਂਜੀ।
ਹੋਰ, ਘਾਰ ਸਭ ਠੀਕ-ਠਾਕ ਨੇਂ?
ਹਾਂਜੀ, ਸਭ ਠੀਕ-ਠਾਕ ਐ। ਹੋਰ, ਤਾਡਾ ਰੋਟੀ ਦਾ ਟਾਈਮ ਕਦੋਂ ਹੁੰਦਾ ਫੇਰ?
ਸਾਡਾ ਤਾਂ ਨੌ ਵਜੇ ਹੁੰਦਾ ਜੀ, ਹਜੇ ਬਣਾਨੀ ਏ, ਮੈਂ ਅਜੇ ਫਰੀ ਹੋਈ ਆਂ, ਬੱਚਿਆਂ ਨੂੰ ਸਕੂਲ ਦਾ ਕੰਮ ਕਰਾ ਕੇ ਜੀ।
ਠੀਕ ਐ, ਠੀਕ ਐ, ਹਾਂਜੀ ਓਹ ਵੀ ਜ਼ਰੂਰੀ ਐ।
ਹਾਂਜੀ, ਅਗੇ ਤੁਸ ਸਕੂਲੇ ਫੇਰ ਕੈੰਦੇ ਨੇਂ ਬੱਚਿਆਂ ਦੇ ਮਾਂ-ਬਾਪ ਧਿਆਨ ਨੀਂ ਦਿੰਦੇ‌। ਮੈਂ ਕਿਹਾ ਕੋਈ ਕੰਮ ਕਰਾਓ ਤੇ ਫਿਰ ਵੇਲੀ ਹੋ ਕੇ ਫੇਰ ਮੈਂ ਥ ਥੋੜਾ ਟਾਈਮ ਹੈਗਾ ਸੀ, ਤੁਹਾਨੂੰ ਕਾਲ ਕਰ ਲੀ।
ਹਾਂਜੀ ਹਾਂਜੀ। ਹੋਰ, ਬਸ ਮੈਂ ਵੀ ਐਹ ਹੁਣ ਬਾ ਕੋਲ ਕਰ ਲੀ, ਹੁਣ ਰੋਟੀ- ਰੂਟੀ ਦਾ ਦੇਖਦੇ ਆਂ ਬਾਦ ਚੋਂ।
ਅੱਛਾ ਅੱਛਾ, ਅਪਾ ਸਕੂਲੇ ਤੇ ਬੜੇ ਸੇਰ, ਸੇਰਪਾਈ ਕਰਦੇ ਐ ਜੀ ਵੱਡੇ ਸਕੂਲਾਂ ਦੇ। ਏਨੇ ਸਿਰ ਖਰਾਈ ਕਰਦੇ ਨੇ, ਕਿ ਬੱਚਿਆਂ ਨੂੰ ਕੰਮ ਕਰਾਣਾ ਜ਼ਰੂਰੀ ਐ। ਵਰਨਾ ਤੇ ਅਗਰ ਨਾ ਕੰਮ ਕਰਾਓ ਨਾ ਏਨੂੰ ਫੇਰ ਨੂੰ ਫੋਨ ਕਰਦੇ ਘਾਰ ਬਈ ਕਾਮ ਨੀ ਕਰਾਦੇ ਪੇ, ਮਾਂ-ਬਾਪ ਧਿਆਨ ਨੀ ਦਿੰਦੇ ਬੱਚੇਆਂ ਤੇ।
ਹਾਂਜੀ ਹਾਂਜੀ।
ਸਾਡਾ ਟੈਮ ਠੀਕ ਸੀ, ਸਾਡੇ ਟੈਮ ਚ ਸਾਡੇ ਟੈਮ ਤੇ ਸਕੂਲ ਤੇ ਕਾਮ ਨੀ ਕਰਦੇ ਸੀ, ਮੈਡਮ ਮਾਰਦੀ ਸੀ। ਤੇ ਮਾ ਉਉ ਪਾਪਾ-ਮੰਮੀ ਕੈੰਦੇ ਸੀਂ ਹੋਰ ਮਾਰੋ ਐਨਾਂ ਨੂੰ।
ਹਾਂ, ਹੋਰ ਮਾਰੋ ਅੱਜ-ਕੱਲ੍ਹ ਤਾਂ ਬੱ
ਹਾਂਜੀ, ਅੱਜ-ਕੱਲ ਤੇ ਕੋ ਧਰਮ ਨੀ ਹੈਗਾ ਜੀ ਬੱ ਬੱਚੇ ਨੂੰ ਮਾਰਨ ਦਾ, ਸਕੂਲ ਡੇ ਬਿਲਕੁਲ ਨੀ। ਅ ਮਾਡਾ ਤੇ ਮੈਡਮ ਬੱ ਬੱਚਿਆਂ ਨੂੰ ਮਾਰਦੀਆਂ ਨਾ, ਬੱਚੇ ਕੀ ਕਰਦੇ ਕ ਮੈਡਮ ਦੀ ਕੰਪਲੇਂਟ ਕਰ ਦਿੰਦੇ। ਬੀ ਮੈਡਮ ਮਾਰਿਐ।
ਹਾਂਜੀ ਹਾਂਜੀ, ਬਿਲਕੁਲ ਬੱਚੇ ਆ ਕੇ ਐਂ ਰੋਂਦੇ ਐ ਤੇ ਨਾਲ ਹੀ ਮਾਂ-ਪਿਓ ਪੋੰਚ ਜਾਂਦੇ। ਕੂਲ ਸਾਡੇ ਬੱਚਿਆਂ ਨੂੰ ਮਾਰਿਆ ਕਿਓ ਐ? ਅੱਗੇ ਤਾਂ ਕੋਈ ਏਦਾਂ ਦੀ ਪਰਵਾਹੀ ਨੀ ਕਰਦਾ ਸੀ, ਜਿੰਨਾ ਮਰਜ਼ੀ ਸੋਟੀਆਂ ਨਾਲ ਵੀ ਕੁੱਟ ਦੰਦੀਆਂ ਨੇ।
ਹਾਂਜੀ, ਅਪਾਂ ਵੀ ਸਰਕਾਰੀ ਸਕੂਲ ਪੜ੍ਹਿਆ ਜੀ ਸਾਨੂੰ ਮੈਡਮ ਨੇ ਬੌਤ ਮਾਰ ਮਾਰਿਆ ਵੀ ਏ।
ਹਾਂਜੀ, ਮੈਂ ਵੀ ਵ ਐਧਾ ਮਾਰ ਤਾ ਹਾਂਜੀ।
ਹਾਂਜੀ, ਅਕਹਾਡਾ ਕੰਮ ਪੂਰੈ। ਸਾਡਾ ਕੰਮ ਪੂਰਾ ਤੇ ਨਹੀਂ ਮਾਰਦੇ ਸੀ, ਅਗਰ ਨਹੀਂ ਹੁੰਦੀ ਮੈਡਮ ਮਾਰਦੇ ਸੀ।
ਹਾਂ, ਸਹੀ ਗੱਲ ਐ। ਹੁਣ ਤਾਂ ਮੈਂ ਕੈੰਣੀ ਇੰਨੇ ਨਰਮ ਜੇ ਹੋਗੇ ਬੱਚੇ ਮਾਰ ਇੱਕ ਥੱਪ ਪੜ ਪਰਾਈਵੇ ਤੇ ਘਰ ਆ ਕੇ ਐਂ ਚਿੱਕਾਂ ਮਾਰਦੇ ਰੋਂਦੇ ਆ ਕੇ। ਚਲੋ ਕੱਲ ਹਮਾਰੇ ਸਾਥ ਸਕੂਲ ਚਲੋ ਬਸ ਸਕੂਲ ਜਾਓ ਐਨਾਂ ਦੇ ਨਾਲ ਅਗਲੇ ਦਿਨ ਫੇਰ। ਵੀ ਟੀਚਰ ਨੂੰ ਦੱਸ ਕੇ ਆਓ, ਵੀ ਐਨੂੰ ਮਾਰਿਆ ਕਿਉ ਬੱਚੇ ਨੂੰ।
ਹਾਂਜੀ, ਐ ਤੇ ਹੈ।
ਓਹਦੇ ਨਾਲ ਬੱਚੇ ਹੋਰ ਬਿਗੜਦੇ ਹੁੰਦਾ ਕੁਛ ਨੀ ਹੋਰ ਬਿਗੜਦੇ ਐ ਬੱ
ਹਾਂ, ਬੋਤ ਵਿਗੜਦੇ ਨੇ ਓਹ ਸੋਹਦੇ ਕਿ ਜਦ ਮੇਰ ਮਾਂ-ਬਾਪ ਮੇਰੇ ਨਾਲ ਸਪੋਟ ਚ ਹੈਗੇ ਨੇ
ਹਾਂ, ਬਿਲਕੁਲ ਬਿਲਕੁਲ ਕੋਈ ਕੁਛ ਕੈਹ ਨੀ ਸਕਦਾ ਮੈਨੂੰ ਹਨਾ, ਮਾਂ-ਪਿਓ ਮੇਰੇ ਦੋਨੋ ਨਾਲ ਤੁਰ ਜਾਂਦੇ ਹੈ ਯਾ ਮੰਮੀ ਵੀ ਚਲੀ ਜਾਂਦੀ ਏ ਨਾਲ ਬੱਚਿਆਂ ਨੇ ਹੋਰ ਸਿਰ ਤੇ ਹੀ ਚੜਨੈ।
ਹਾਂਜੀ, ਕਦੀ ਵੀ ਨਾ ਮਾਂ-ਬਾਪ ਨੂੰ ਅਪਣੇ ਬੱਚਿਆਂ ਦੇ ਨਾ
ਨਹੀਂ, ਜਿੱਥੇ ਜੋ ਠੀਕ ਚੀਜ਼ ਸੀ ਠੀਕ ਹੈ ਨਾ ਓਹ ਠੀਕ ਹੀ ਐ। ਤ ਮੈਂ ਡਮ ਮਾਰਦੀ ਵੀ ਐ, ਤੇ ਠੀਕ ਹੈ ਜੈਦਾ ਨਾ ਮਾਰਨ ਦੋ ਪਰ ਫੇਰ ਵੀ ਇੱਕ-ਦੋ ਥੱਪ ੜਾ ਤੇ ਥੋੜ੍ਹੀ ਤੁਸੀਂ ਔਥੇ ਪੌੰਚ ਜੋ। ਹੂੰ ਹੂੰ।
ਚ ਚੂਡ ਅ ਕਈ ਵਾਰ ਨਾ ਬੱਚੇ ਚੂਡ ਈ ਬੋਲਦੈ ਕਿ ਮੈਡਮ ਨੇ ਸਾਨ ਮਾਰ ਰਿਹਾ ਮੈਡਮ ਨੂੰ ਮਾਰ ਵੀ ਮੈਡਮ ਮਾਰਦੇ ਨ ਨੀ ਹੈਗੀ। ਕਈ ਵਾਰ ਸੱਚੀ ਮਾਰ ਨਾਲ ਕ ਬੋਲਦੇ ਨੇ। ਫਿਰ ਤ ਤਾਂ ਹੀ ਪੇਰੈਂਟਸ ਪਹੁੰਚਦੇ ਨੇ ਸਕੂਲੇ ਵੀ ਮੈਂ ਬੱਚੇ ਨੂੰ ਕਿਉਂ ਮਾਰਿਆ ਜੀ ਕਿਉਂ ਮਾਰਿਆ।
ਬੱਚੇ ਨੂੰ ਮਾਰਿਆ ਕਿਉਂ ਸਹੀ ਗੱਲ ਆ ਫੇਿਰ ਇਹ ਚੋਂ ਵਿਚਾਰੀਆਂ। ਮਰਾਂ ਵੀ ਪਰੇਸ਼ਾਨ ਹੋ ਜਾਂਦੀਆਂ ਹੋਰ ਕੇ।
ਹਾਂਜੀ ਟਿਚ ਵੀਣ ਆਉਦੀ ਆ ਨਾ ਨ। ਇੱਕ ਨਾ ਨਿਊਜ਼ ਆਈ ਸੀ ਮੈਂ ਸੁਣੀ ਸੀ ਸਕੂਲ ਦੇ ਬਾਰੇ ਇੱਕ ਨਾ। ਸਕੂਲ ਹੋਗਾ ਕੋਈ ਪ੍ਰਾਈਵੇਟ ਸਕੂਲ ਤੇ ਉਹਦੀ ਜੋ। ਬੱਲੇ ਬੱਚੇ ਪੜਾਉਂਦੀ ਹੋਣੀ ਬੱਚੇ ਨੂੰ ਤੇ ਉਹਓਦੀ ਫੀਸ। ਪਲ ਕ ਲ ਲੈਂਦੇ ਹੁੰਦੇ ਸੀ ਤੇ ਮਹਿੰਗੀ ਕਰਤੀ ਫੀਸ ਤੇ। ਪ੍ਰਿੰਸੀਪਲ ਮੈਡਮ ਬੋਲਣ ਲੱਗ ਗਈ ਪੇਰੈਂਟਸ ਨੂੰ।
ਅੱਛਾ ਜੀ,
ਕਹਿੰਦੇ ਵੀ ਤੁਮ ਪਹਿਲੇ- ਕਿਤਨੀ ਹੈਲਪ ਕਰ ਰੀ ਹੈ ਯ ਹੈ ਵੋ ਹੈ ਅ ਇਸ ਬਾਰ। ਮੰਗਵਾਉਨੇ ਆਂ ਉਹ ਕਰ ਲਈ ਆਪ ਨੇ ਵੀ ਗਲਤ ਬੋਲ ਰਹੀ ਪ੍ਰਿੰਸੀਪਲ ਤੇ ਬਾਅਦ ਚ ਇੰਟਰਵਿਊ ਆਇਆ ਸੀ ਪ੍ਰਿੰਸੀਪਲ ਦਾ ਕਹਿੰਦੇ ਮੈਂ ਤੇ। ਮੈਂ ਇਹਨੀੇ ਹੈਲਪ ਕੀਤੀ ਵ ਫੇਿਰ ਵੀ ਹੁਣ ਕਹਿੰਦੇ ਤੁਸੀਂ ਲੁ ਲੁਟ ਲੁਟਮਾਰ ਕਰਦੋ ਕਿਤਾਬਾਂ ਚ। ਵਿੱਚ ਪੈਰ ਜਾ ਲਾਦੇ ਹੋ। ਮੈਂ ਇਹਨਾਂ ਦੀ ਪੂਰੀ ਹੈਲਪ ਕਰਦੀ ਹਾਂ ਵੀ ਥੋੜ ਰੇਠ ਹੀ ਲਾਉਦੀ ਹਾਂ ਬਾਕੀ ਮਾ ਲਦੇ ਤਾਂ ਵੀ ਸਾਡੇ ਤੁਹਾਡੇ ਨਾਲ ਐਵੇਂ ਕਰਦੇ ਪੇਰੈਂਟਸ
ਠੀਕ ਹੈ ਇਹ ਵੀ ਗ਼ਲਤ ਗੱਲ ਹੈ ਨਾ ਇਹ ਵੀ ਨੀ ਹੋਣਾ ਦਾ। ਚਾਹੀਦਾ ਟੀਚਰਾਂ ਨੂੰ ਹਨਾ ਥੋੜਾ ਜਹਾ ਮ ਕਈ ਤਾਂ ਮਤਲਬ ਠੀਕ ਹੈ ਥੋੜ੍ਹਾ ਬਹੁਤ ਤਾਂ ਚੱਲਦਾ ਮਾਰਨਾ ਪਰ ਜ਼ਿਆਦਾ ਵੀ ਨਹੀਂ ਮਾਰਨਾ ਚਾਹੀਦਾ ਬੱਚਿਆਂ ਨੂੰ ਛੋਟ। ਬੱਚਿਆਂ ਨੂੰ ਤਾਂ ਨਹੀਂ ਮਾਰਨਾ ਚਾਹੀਦਾ ਛੋਟੇ ਬੱਚੇ ਜਿਹੜੇ ਬਹੁਤ ਛੋਟੇ ਹੈ ਨਾ।
ਦੇਖੋ ਜੀ ਛੋਟਾ ਬੱਚਾ ਸ਼ਰਾਰਤ ਕਰ ਮੰਨ ਲਓ ਕਲਾਸ ਵਿੱਚ ਬੈਠਾ। ਕੋਈ ਸ਼ਰਾਰਤ ਕਰਦਾ ਅਗਰ ਡਿੱਗ ਡੁੱਗ ਗਿਆ ਬੈਂਚ ਬੂਨ ਚ ਲੱਗ ਗਿਆ ਕੁੱਛ ਵੀ ਲੱਗ ਗਿਆ। ਗਿਆ ਖੂਨ ਖੂਨ ਆ ਗਿਆ ਤੇ ਕਿਦ ਨਾ ਕਿਾਂ ਦੇਖੋ ਨਾਮ ਕਿਾਂ ਹੈਗਾ ਮੈਡਮ ਦਾ ਹੈਗਾ ਨਾ।
ਮੈਡਮ ਦਾ ਹੀ ਆਏਗਾ ਮੈਡਮ ਨੂੰ ਵੀ ਅੱਜ ਕੱਲ ਨਵਾਂ ਕੰਮ ਕਰ। ਤਾਂ ਮੈਡਮ ਜ੍ਹਦਾ ਜਾ ਥਪੜ ਮਾਰਦੀ ਹੈ ਜਦੋਂ ਮਾਂ ਪਿਓ ਉੱਥੇ। ਸਕੂਲ ਪਹੁੰਚਦੇ ਨਾ ਸਕੂਲ ਵਾਲੇ ਟੀਚਰ ਨੂੰ ਜਵਾਬ ਦੇ ਦਿੰਦੇ ਆ।
ਹਾਂਜੀ ਇਹ ਵੀ ਗੱਲ ਤਾਂ ਪਰ ਮੈਡ ਦੱਸਣ ਨਾ ਵੀ ਬੱਚਾ ਕੀ ਕਲਾਸ ਚ ਕੀ ਕਰ ਰਿਹਾ ਸੀ। ਚ ਦੇਖੋ ਕਲਾਸ ਕਲਾਸ ਵਿੱਚ ਮੰਨ ਲਓ ਤੁਸੀਂ ਸੋ ਰੁਪ ਲੱਗ ਹੁੰਦੀ ਮੈਂ ਬੋਲਣ ਕਿੰਗੇ ਮੈਡਮ ਅੰਨੀ ਹੈਗੀ ਸੀ ਜ ਧਿਆਨ ਕੀਤਾ ਅਗਰ ਮੈਡਮ ਨਾ ਮਾਰੇ ਤਾਂ ਵੀ ਮੈਡਮ ਦੀ ਗ਼ਲਤੀ। ਅਗਰ ਮੈਡਮ ਮਾਰੇ ਤਾਂ ਹੀ ਮੈਡਮ ਗਲਤੀ
ਹਾਂਜੀ ਹਾਂਜੀ ਬਿਲਕੁਲ ਅੱਜ ਕੱਲ ਮਾੜਾ ਹੀ ਹਾਲ ਹੈ। ਸਾਰਾ ਸਾਰੀ ਜਗ੍ਹਾ ਤੇ ਬਸ ਇਹੀ ਹੈ ਕਿ ਆਪਣੇ ਬੱਚੇ ਨੂੰ ਥੋੜ੍ਹਾ ਸਮਝਾਓ ਤੇ ਧਿਆਨ ਨਾਲ ਉਹਨੂੰ ਆਪੀ ਸਿੱਧੇ ਕਰਕੇ ਰੱਖੋ ਉਹੀ ਸਹੀ ਹੈ।
ਲਿਖੋ ਹ ਦੇਖੋ ਆਪਾਂ ਪੜ੍ਹਦਾ ਸੀ ਹਰ ਟਾਈਮ। ਮੈਡ ਨੂੰ ਆਪਾਂ ਮੈਡਮ ਨੂੰ ਦਰਦ ਸੀ ਮੈਡਮ ਆ ਰਈ ਏ ਆਪਣੇ ਗਾਵਾ ਲੈਂਦੇ ਆ ਹੁਣ ਤਾਂ ਅੱਜ ਕੱਲ ਬੱਚੇ ਮੈਡਮ ਤੋਂ ਡਰਦੇ ਦ ਹੀ ਨੀ ਹੈਗੇ ਜੀ।
ਡਰਦੇ ਹੀ ਨਹੀਂ ਬਿਲਕੁਲ ਵੀ ਹਾਂਜੀ ਹਾਂਜੀ ਬਿਲਕੁਲ ਡਰਦਾ ਹੀ ਡਰਨਾ ਹੀ ਬੰਦ ਕਰਤਾ ਹੋਇਆ।
ਹਾਂਜੀ ਮੈਡ ਨੂੰ ਦੇਖ ਕੇ ਇਗਨੋਰ ਕਰਦੇ ਨੇ ਇਏਦਾਂ ਕਿ ਮੈਡ ਨੂੰ ਜਾਂਣਦੇ ਨੀ ਹੈਗੇ। ਅਣਦੇਖਾ ਕਰਦੇ ਨੇ।
ਹਾਂ, ਜਿੱਥੇ ਕਿਤੇ ਰਸਤੇ ਚ ਵੀ ਮਿਲ ਜਾਵੇ।
ਹਾਂਜੀ,
ਬਿਲਕੁਲ ਉਹ ਅਸੀਂ ਵੀ ਸਾਡੇ ਵਰਗੇ ਤਾਂ ਐਂ ਦੱਸਣ ਲੱਗ ਜਾਂਦੇ ਸੀ।
ਹੈ ਹਾਂ ਬੋਲੇਗੀ ਬੋਲੇਗੀ ਆਪ ਆਪ ਆਪਣੇ ਘਾਹ ਫੜਨ ਸੀ। ਹਾਂ ਹੁਣ ਤੇ ਡਰ ਹੀ ਨੀ ਹੈਗਾ ਬਚਨ ਨੂੰ। ਹਾਂ।
ਹਾਂਜੀ-ਹਾਂਜੀ, ਬਿਲਕੁਲ ਹੁਣ ਤਾਂ। ਕਿਤੋਂ ਨਾ ਤਾਂ ਮਾਂ ਪਿਓ ਤੋਂ ਡਰਦੇ ਹੈ। ਨਾ ਟੀਚਰਾਂ ਤੋਂ ਡਰਦੇ ਆ। ਕਿਸੇ ਤੋਂ ਨੀ ਡਰਦੇ ਅੱਜ ਕੱਲ੍ਹ ਦੇ ਬੱਚੇ। ਪਤਾ ਨੀ ਕਿੱਦਾਂ ਦਾ ਮਾਹੌਲ ਹੋ ਗਿਆ ਹੁਣ।
ਬਹੁਤ-ਬਹੁਤ ਬਕਾਰ ਮੋਰਚੇ ਦਾ ਮੋਲ ਖਰਾਬ ਹੋ ਗਿਆ ਜੀ।
ਪਹਿਲੇ ਬਹੁਤ ਵਧੀਆ ਸੀ। ਹੁਣ ਜਿੱਦਾਂ-ਜਿੱਦਾਂ ਟਾਈਮ ਬੀਤੀ ਜਾਂਦਾ ਨਾ। ਸਾਰਾ ਕੁਛ ਹੀ। ਹੋਈ ਜਾਂਦਾ ਏਦਾਂ ਹਾਂ।
ਹਾਂਜੀ ਬਤਲਬ ਕਿ ਨਾ ਬੱਚੇ ਐਵੇਂ ਦੇ ਵੀ ਹੈਗੇ ਹਥੜੇ ਸ਼ਰਾਰਤ ਕਰਕੇ ਬੱਚਿਆਂ ਨੂੰ ਮਾਰਨਗੇ। ਫੇਰ ਮੈਡਮ ਬੋਲੇਗੀ ਤੇ। ਫੇਰ ਆਪਣਾ ਵੀ ਰੋਲਾ ਦੇਣਗੇ ਮੈਡ
ਹਾਂਜੀ-ਹਾਂਜੀ ਕਈ ਬੱਚੇ ਇੰਨੇ ਸ਼ਰਾਰਤੀ ਹੁੰਦੇ ਹੈ। ਕਿ ਦੂਜਿਆਂ ਨੂੰ ਕੁੱਟਦੇ ਹੈ। ਤੇ ਫੇਰ ਬਾਅਦ ਚੋਂ ਆਪ ਚੱਲ ਜਾਂਦੇ ਸ਼ਿਕਾਇਤਾਂ ਲੈ ਕੇ।
ਹਾਂਜੀ, ਮੇ ਮੇਰੇ ਇੱਕ ਬੱਚਾ ਸਕੂਲ ਪੜਦਾ ਤੇ ਨਾ ਐ ਫੇਰ ਉਨਾ ਨੂੰ ਕਲਾਸ ਚ ਬੱਚੇ ਹੋਣਗੇ, ਤੇ ਇੱਕ ਬੱਚੇ ਨੇ ਨਾ ਇੱਕ ਬ ਤੇ ਐਨੇ ਨਾ ਅਪਣੇ ਕਲਾਸ ਫੈਂਡ ਬੱਚੇ ਨੂੰ ਮਾਰਿਆ, ਠੀਕ ਐ। ਓ ਬੱਚ ਜਿਵੇਂ ਬੱਚੇ ਨੂੰ ਮਾਰਿਆ ਉਹ ਬੱਚੇ ਨੇ ਮੈਮ ਨੂੰ ਸ਼ਿਕਾਇਤ ਲਾਈ ਕਿ ਮੈਡਮ ਮੈਨੂੰ ਐ ਮਾਰ ਰਿਆ। ਹਜੇ ਮੈਮ ਨੇ ਬੁਲਾਇਆ ਐ ਕਿ ਅਪਣੇ ਕੋਲ ਆ ਖੁਦ ਈ ਰੋਣ ਲੱਗ ਗਿਆ।
ਹਾਂ।
ਬਈ ਮੈਂ, ਮੈਂ ਹਾਂਜੀ ਤੇ ਬੱਚਾ ਖੁੱਦ ਈ ਰੋਣ ਲੱਗ ਗਿਆ ਮਾਰ ਕੇ ਕਿ ਵੀ ਖੁੱਦ ਰੋਨ ਲੱਗ ਗਿਆ ਦੇਖੋ।
ਹਾਂਜੀ-ਹਾਂਜੀ ਤੇ ਫਿਰ ਓਥੇ ਮੈਡਮ ਵੀ ਕੀ ਕਰ ਸਕਦੀ ਐ, ਹਾਂ
ਆਹੋ ਹੁਣ-ਹੁਣ ਦੇਖੋ ਜਿਨ ਬੱਚੇ ਨੂੰ ਉਨੇ ਮਾਰਿਆ ਉਦੀ ਵੀ ਸੁਣੇਗੀ ਮੈਡਮ
ਹਾਂ।
ਓਦੀ ਤੇ ਸੁਣੇਗੀ ਨਾ ਮੈਡਮ ਤੇ ਮੈਡਮ ਮੈਡਮ ਦਾ ਜਿਨੇ ਮਾਰਿਆ ਉਨੂੰ ਸੁਣੇ
ਓ, ਹਾਂ ਉਦੀ ਵੀ ਸੁਣਨੀ ਪਏਗੀ ਦੋਨਾਂ ਦੀ ਸੁਣਨੀ ਪਏਗੀ ਮੈਡਮ ਤਾਂ ਫਸ ਗਈ ਨਾ ਉੱਥੇ ਕਿ ਕਿਨੂੰ ਸਜ਼ਾ ਦੇਵੇ ਤੇ ਕਿਨੂੰ ਕੀ ਕਰੇ ਹਾਂ, ਸਈ ਗੱਲ ਐ। ਅੱਜ-ਕੱਲ ਬੱਚੇ ਏਡੇ ਤੇਜ਼ ਹੋ ਗਏ ਐ।
ਹਾਂਜੀ, ਲਾਡ ਬੌ ਤਰੀਏ ਅੱਜ-ਕੱਲ ਦੇ ਬੱਚੇ। ਫਾਈਵ ਜੀ, ਫਾਈਵ ਜੀ, ਫਾਈਵ ਜੀ
ਫਾਈਵ ਜੀ ਸੲਈ ਗੱਲ ਸਾਰੇ ਸਈ ਕੈਂਦੇ ਆ, ਅੱਜ-ਕੱਲ ਦੇ ਬੱਚੇ ਫਾਈਵ ਜੀ ਐ।
ਹਾਂਜੀ, ਬੌਤ ਚਲਾਕ, ਚੰਟ
ਚਂਟ ਹਾਂ। ਸਈ ਗੱਲ ਐ, ਅੱਛਾ, ਘਰ ਦੇ ਵੀ ਫਸ ਜਾਂਦੇ ਆ ਕਿ ਅਪਣੇ ਬੱਚਿਆਂ ਦਾ ਸਾਥ ਦੇਈਏ ਕਿ ਉੱਥੇ ਜਾ ਕੇ ਕਿੱਦੀ ਗਲਤੀ ਕੱਢੀਏ।
ਹਾਂਜੀ ਸਾਲੇ ਟੈਮ ਚ ਤਾਂ ਫੋਨ ਹੈ ਫੋਨ ਨਈ ਹਾਂਜੀ, ਸਾਡੇ ਟੈਮ ਤੇ ਫੋਨ ਤੇ ਹੈ ਨੀ ਸੀ, ਹੁਣ ਤੇ ਫੋਨ ਤੇ ਚਿਮੜੇ ਰੈਂਦੇ ਨੇ, ਗੇਮ ਖੇਲਦੇ ਰੈਣ, ਫੋਨ ਚਿਮੜੇ ਰੈਂਦੇ ਨੇ। ਉਨਾ ਨੁ ਅਪਣਾ ਕੰਮ ਪਤਾ ਈ ਨੀ ਕੰਮ ਕਰਨਾ ਕਿ ਨਈ ਕਰਨਾ।
ਹਾਂ, ਸਈ ਗੱਲ ਐ। ਹੁਣ ਤਾਂ ਸਾਰਾ ਦਿਨ ਬਸ ਫੋਨ ਫੜਾ ਦੋ। ਨਾ ਕੋਈ ਸਕੂਲ ਦਾ ਕੰਮ ਹੋਵੇ ਤੇ ਨਾ ਕੋਈ-ਕੋਈ ਕੁਛ ਕਵੇ ਹੈਨਾ ਉੱਠਣ ਨੂੰ ਉੱਥੋਂ ਦੀ ਅਸੀਂ ਬਸ ਫੋਨ ਲੈ ਕੇ ਬੈਠੇ ਰਈਏ ਏਹੀ ਚੱਲਦਾ ਅੱਜ ਕੱਲ।
ਹਾਂਜੀ, ਹੁਣ ਅੱਜ-ਕੱਲ ਪੇਰੈਂਟਸ ਕਿਉਂ ਅਪ ਬੱਚਿਆਂ ਨੂੰ ਟਿਊਸ਼ਨ ਪਾਂਦੇ ਨੇ ਵੀ ਫੋਨ ਤੋਂ ਦੂਰ ਹੋ। ਫੇਰ ਸਕੂਲ ਜਾਣਗੇ ਫਿਰ ਟਿਊਸ਼ਨ ਤੇ ਜਾਣਗੇ ਫੇਰ ਤਾਂਈ ਤੇ ਬੱਚਿਆਂ ਨੇ ਵੀ ਟੀਉਸ਼ਨ ਪਾਇਆ ਕਿ ਫੋਨ ਦੂਰ ਹੋਣ। ਅਗਰ ਓ ਟਿਉਸ਼ਨ ਨਾ ਜਾਏ ਨਾ ਫੋਨ ਈ ਫੋਨ, ਫੋਨ ਈ ਫੋਨ ਦੇਖਦੇ ਰਹਿਣਗੇ ਜੀ।
ਫੋਨ ਏ ਸਈ ਗੱਲ ਐ, ਸਈ ਗੱਲ ਐ।
ਪੈਲੇ ਜਮਾਨੇ ਤਾਂ ਬੱਚਿਆਂ ਨੂੰ ਟਿਉਸ਼ਨ ਅਪਣੇ ਆਪ ਈ ਪੜਦੇ ਸੀ ਅਪਣਾ ਵੀ ਪੇਪਰ ਪਾਸ ਹੋ ਜਾਂਦੇ ਸੀ। ਹੁਣ, ਹੁਣ ਨੀ ਐ ਟੈਮ ਹੈਗਾ।
ਨਾ-ਨਾ ਹੁਣ ਨੀ ਹੈਗਾ। ਹੁਣ ਤਾਂ ਟਿਊਸ਼ਨਾਂ ਤੋਂ ਬਿਨਾਂ ਬੱਚੇ ਪੜ੍ਹਦੇ ਨੇ
ਹਾਂਜੀ, ਟਿਉਸ਼ਨ ਮਤਲਬ ਪੜਦੇ ਈ ਨਈ ਹੈਗੇ, ਮੈਡਮ ਤੇ ਹੈਲਪ ਚਾਈਦੀ-ਚਾਈਦੀ ਐ। ਸਕੁਲ ਚਾਈਦੀ ਐ ਓਰ ਟਿਉਸ਼ਨ ਵੀ ਚਾਈਦੀ ਐ।
ਹਾਂਜੀ-ਹਾਂਜੀ, ਬਿਲਕੁਲ।
ਸਈ ਏ।
ਬਸ ਏਦਾਂ ਈ ਐ ਸਕੂਲਾਂ ਦਾ ਵੀ ਬਸ ਐਵੇਂ ਕੀ ਚੰਗੀ ਗੱਲ ਇਹੀ ਹੈ ਕਿ ਅਪਣੇ ਬੱਚੇ ਨੂੰ ਥੋੜਾ ਜਾ ਸਮਝਾ ਕੇ ਪੇਜੋ ਕਿ ਕਿਸੇ ਨਾਲ ਲੜ ਨਾ ਨਈ ਹੈਨਾ।
ਹਾਂਜੀ, ਓ ਮੈਂ ਤੇ ਅਪਣੇ ਬੱਚਿਆਂ ਨੂੰ ਸਮਝਾਨੀ ਆ ਤੁਸੀਂ ਲੜਨਾ ਨੀ ਐ, ਝੂਟ ਤੁਸੀ ਬੋਲਣਾ ਨੀ ਐਗਾ ਕਦੇ ਵੀ ਝੁਠ ਬੋਲੇਗਾ ਉੱਦੇ ਰੱਬ ਦੇਖਦਾ ਜੀ। ਮੈਂ ਕਿਹਾ ਰੱਬ ਰੱਬ ਨਾ ਰੱਬ ਮਾਰਦਾ ਜਰੂਰ ਬੋਲਦਾ ਹਾਂਜੀ ਹਾਂਜੀ-ਹਾਂਜੀ ਚਲੋ ਠੀਕ ਹੈ। ਜੀ ਆਉਣਾ ਘਰ ਤੁਸੀਂ
ਠੀਕ ਹੈ ਜੀ ਠੀਕ ਹੈ ਓਕੇ ਜੀ ਠੀਕ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ